ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਹੋਰ ਘਰ ਪਰਿਵਾਰ ਬੱਚੇ ਬੇਟੀ ਸਭ ਠੀਕ ਹੈ
ਹਾਂਜੀ ਹਾਂਜੀ ਸਭ ਵਧੀਆ ਨੇ
ਵਧੀਆ ਹੀ ਰਹਿਣ ਬਾਬਾ ਜੀ ਦੀ ਮਿਹਰ ਰਹੇ
ਹਾਂਜੀ -ਹਾਂਜੀ ਬਿਲਕੁਲ ਹੋਰ ਬਸ ਕੁਛ ਨੀ ਯਾਰ ਮੈਨੂੰ ਨਾ ਵਿਆਹ ਆ ਰਿਹਾ ਸੀ। ਮਾਮਾ ਜੀ ਦਾ ਤੇ ਉਹ ਕਹਿ ਰਹੇ ਸੀ। ਕਿ ਉਹ ਡਰੈਸ ਦਾ ਕੁਝ ਸਮਝ ਹੀ ਨਹੀਂ ਆ ਰਿਹਾ ਸੀ। ਮੈਂ ਕਿਹਾ ਯਾਰ ਉ ਕੀ ਪਾਇਆ ਜਾਏ ਇੱਕ ਤਾਂ ਇਨੇ- ਇਨੇ ਥੀਮ ਰੱਖ ਲੈਂਦੇ ਨੇ ਕੋ ਵੈਸਟਰਨ ਟਾਸ
ਬਿਲਕੁਲ -ਬਿਲਕੁਲ ਹਾਂ। ਅੱਜ ਕੱਲ ਥੀਮ ਦਾ ਵੀ ਓਕੇ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਜਿੱਦਾਂ ਹੀ ਮਹਿੰਦੀ ਹੈ ਤੇ ਸੂਟ ਹੀ ਜਾਣਗੇ। ਹਨਾ ਕੋਕਤਲ ਹੁੰਦੀ ਹੈ। ਤੇ ਵੈਸਟਰਨ ਹੀ ਜਾਂਦੀ ਹੈ। ਕੁਛ ਇਸ ਤਰੀਕੇ ਦਾ ਦੇਖ ਲੋ ਅੱਜ ਕੱਲ ਤੇ ਗਾਊਂਨ ਵੀ ਬਹੁਤ ਵਧੀਆ। ਚੱਲੇ ਨੇ ਇੰਡੀਅਨ ਵੀ ਵਧੀਆ ਨੇ ਹਨਾ ਇੰਡੀਅਨ ਗਾਂਉਨ ਵੀ ਨੇ ਹਰ ਚੀਜ਼ ਦੇ ਹਰ ਟਾਈਪ ਦੇ ਦੋ -ਦੋ, ਤਿੰਨ- ਤਿੰਨ ਚੀਜ਼ ਹੈ।
ਅਰੇ ਉਹ, ਉਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਪਰ ਤੁਹਾਨੂੰ ਪਤਾ ਅੱਜ ਕੱਲ ਕੱਪੜੇ ਦੀ ਕਿੰਨੀ ਵਰਾਇਟੀ ਆ ਚੁੱਕੀ।
ਉਹੀ ਤੇ ਮੈਂ ਕਹਿ ਰਹੀ ਹਾਂ। ਵਰਾਇਟੀ ਹੀ ਇਨੀ ਹੈ। ਔਰ ਕੁੜੀਆਂ ਦੀ ਤੇ ਵਰਾਇਟੀ ਓਸ਼ਨ ਇਨੇ ਨੇ
ਹੋਰ ਕੀ ਇੱਕ ਵਰਾਇਟ ਸਮਝ ਨਹੀਂ ਆਉਂਦਾ। ਇੱਕ ਛੱਡ ਕੇ ਦੂਜੀ ਲੈਣੀ। ਕਿਹੜੀ ਲਈਏ, ਛੋਟੀ ਲਈਏ, ਵੱਡੀ ਨਾਲ ਹੁਣ ਅੱਜ ਕੱਲ੍ਹ ਜਿਵੇਂ ਇੰਡੀਅਨ ਡਰੈਸਿਸ ਤਾਂ ਰੜੀਆਂ ਹੁੰਨ। ਵ ਹੁੰਦੀਆਂ ਜਿਵੇਂ ਸਲਵਾਰ ਕਮੀਜ਼ ਹੋ ਗਈ। ਆਪਣਾ ਉਹਦੇ 'ਚ ਵੀ ਕਿੰਨੀ ਵਰਾਇਟੀਜ਼ ਕਿੰਨੇ ਤਰ੍ਹਾਂ ਦੇ ਆ ਗਏ ਦੇ ਨੇ ਹੈਨਾ ਪਲਾਜ਼ੋ, ਫਲੇਅਰ, ਸ਼ਰਾਰਾ, ਕਦੀ ਕੁਛ ਅਤੇ ਜਿਹੜੀ ਵੈਸਟ ਰਹਿੰਦੀਆਂ ਨੇ ਵੈਸਟਰਨ ਦੇ ਵਿੱਚ ਵੀ ਇੰਨੀਆਂ ਅਲੱਗ ਅਲੱਗ- ਅਲੱਗ ਤਰ੍ਹਾਂ ਦੇ ਨੇ ਕਈ ਤੁਹਾਨੂੰ ਤੁਸੀਂ ਦੇਖਿਆ ਹੋ ਨਾ ਜਿਵੇਂ ਸਲੀਵ ਲੈਸ ਆਉਂਦੀਆਂ ਨੇ ਹੈਨਾ। ਉੱਪਰੋਂ ਉਹਦੀ ਧਨੀਆਂ ਆਉਂਦੀਆਂ ਨੇ ਸ਼ੋਰਟਸ ਆਉਂਦੀਆਂ ਨੇ, ਬਸ ਮੈਂ ਤੇ ਉਹਦੇ ਵਿੱਚ ਹੀ ਫੱਸੀ ਦੀ ਆਾਂ ਮੈਂ ਕਿ ਯਾਰ ਮੈਨੂੰ ਨਹੀਂ ਸਮਝ ਆ ਰਿਹਾ ਕਿਹੜੀ ਲੈਣੀ, ਕਿਹੜੀ ਨਹੀਂ ਲੈਣੀ।
ਐਚ ਬਿਟਆ ਵੀ ਕਹਿ ਰਹੀ ਸੀ। ਮੰਮਾ ਮੇਰੀ ਫਰੈਂਡ ਕੀ ਮੈਰਿਜ ਹੈ ਕਿਆ ਪਹਿਨ ਕੇ ਜਾਊ। ਮੈਂ ਕਿਹਾ- ਬੇਟਾ ਦੇਖ ਲੈ ਤੇਰੇ ਕੋ ਕਿਆ ਅੱਛਾ ਲੱਗਦਾ। ਮੰਮੀ ਕਿਆ ਪੈਨ ਇੰਡੀਅਨ ਬੈਨ ਵੈਸਟਰਨ ਬੈਨ ਮੈਂ ਕਿਹਾ ਬੇਟਾ ਜਿਸਨੇ ਆਪ ਵਰਡੇ ਬਲੋ ਉਹ ਭੈਨੂੰ ਇੱਕ ਕੱਪੜਾ ਉਹੀ ਚੀਜ਼ ਏ ਜਿਹੜਾ ਅਸੀਂ ਆਪਣੇ ਮਨ ਮੁਤਾਬਿਕ ਪਾ ਸਕਦੇ ਹਾਂ ਹਨਾ ਜਿਹਨੂੰ ਜਿਹੜਾ ਸਾਨੂੰ ਅੱਛਾ ਲੱਗੇ ਪਹਿਲੇ ਚੱਲਦੇ ਸੀ ਸੂਟ ਚੱਲਦੇ ਸੀ ਪਟਿਆਲਾ ਸੂਟ ਕਿੰਨਾ ਚੱਲਦਾ ਸੀ ਕਿੰਨਾ ਰਿਵਾਜ਼ ਸੀ ਉਹਦਾ ਪਟਿਆਲਾ ਸੂਟਾਂ ਦਾ ਹੁਣ ਬਿਲਕੁਲ ਨ ਖਤਮ ਕੰਮ ਹੋ ਗਿਆ ਹੁਣ ਅੱਜ ਕੱਲ ਪਲਾਜ਼ੋ ਹੀ ਚੱਲਦੇ ਆ
ਹਾਂਜੀ ਹਾਂਜੀ ਜਿਸ ਚ ਬੰਦਾ ਕੰਫਰਟ
ਕੰਫਰਟੇਬਲ ਰਹਿੰਦਾ ਹੈ ਹਾਂਜੀ ਹਾਂਜੀ ਹੋਈ ਨਾ ਕੰਫਰਟੇਬਲ ਜਿਹੜੇ ਚ ਉਹ ਤੁਸੀਂ ਉਹ ਪਾਓ
ਹਾਂ ਮੈਂ ਤੇ ਖੁਦ ਤਾਂ ਹੀ ਮੈਂ ਦੇਖ ਰਹੀ ਸੀ ਆ ਡਰੈਸਿਸ ਦਾ ਮੈਂ ਕਿਹਾ ਯਾਰ ਪਹਿਲੇ ਮੈਂ ਕੁਛ ਔਨਲਾਈਨ ਦੇਖਾਂ ਜੇ ਮੈਨੂੰ ਔਨਲਾਈਨ ਨਹੀਂ ਕੁਛ ਪਸੰਦ ਆ ਨਾ ਫਿਰ ਮੈਂ ਔਫਲਾਈਨ ਜਾਵਾਂਗੀ ਫਰ ਚਲੋ ਨਾਲ ਮੈਂ ਕੁੱਛ ਟਰਾ ਕਰਕੇ ਕੇ ਵੀ ਦੇਖ ਲਾਂਗੀ ਪਾ ਕੇ ਵੀ ਦੇਖ ਲਾਂਗੇ ਜਿੰਨਾ ਮੈਨੂੰ ਥੋੜ੍ਹਾ ਕੰਫਰਟੇਬਲ ਰਹੇ
ਕੰਫਰਟੇਬਲ ਰਹੇ ਬਿਲਕੁਲ ਹੋਰ ਤੇ ਕੰਫਰਟੇਬਲ ਰਹਿਣਾ ਬਹੁਤ ਜ਼ਰੂਰੀ ਹੈ ਨਾ ਕੱਪੜੇ ਦੇ ਵਿੱਚ ਵੇ ਕ ਮੰਮੀ ਸਾੜ ਕੈਰੀ ਕਰ ਲ ਮੈਂ ਕਰਲੇ ਬੇਟਾ ਸਾੜੀ ਕਰੀ ਕਰਨ ਸਾਰੀ ਚਲੇ ਹਾਂ ਉਹਨੂੰ ਸਾਰੀ ਦਾ
ਅੱਛਾ ਅੱਛਾ ਚਲੋ ਵਧੀਆ ਗੱਲ ਆ ਮੈਨੂੰ ਵੀ ਸਾੜੀ ਦਾ ਨਾ ਬੜਾ ਬੜਾ ਜ਼ਿਆਦਾ ਮੈਨੂੰ ਵਿਸ਼ੋਂ ਸੁੱਕਾ ਬਟ ਮੈਂ ਪਾਉਂਦੀ ਨਹੀਂ ਹੈਗੀ ਕਦੀ ਟਰਾਏ ਨਹੀਂ ਕੀਤਾ ਇੱਕ ਵਾਰੀ ਮੈਂ ਕੀ ਕੀਤਾ ਹੈ ਤਾਂ ਹੀ ਘਰ ਬੈਠੀ ਬੈਠੀ ਨਾ ਮੇਰੇ ਕੋਲ ਨਾ ਸੀ ਗਾਊਨ ਪੇਦਾ ਸੀ ਮੈਂ ਗਾਊਨ ਪਾ ਕੇ ਸਲੀਵਲੈਸ ਗਾਉਲਿਆਂ ਗਾਊਨ ਪਾਲਿਆ ਅਤੇ ਨਾਲ ਮੈਂ ਕੀ ਜ ਲੈ ਲਿਆ ਮੇਰੇ ਨਾ ਚੁੰਨੀ ਸ ਮਲਟੀ ਕਲਰ ਦੀ ਉਹਨੂੰ ਨਾ ਮੈਂ ਉਓਦਾਂ ਹੀ ਸਾੜੀ ਵਰਗਾ ਨਾ ਕਰਕੇ ਨਾ ਉਹਨੂੰ ਮੈਂ ਸਾੜੀ ਬਣ ਕੇ ਦੇਖ ਲਈ, ਫਿਰ ਮੈਂ ਸਾੜੀ ਬਣ ਕੇ ਹੋਰ ਕੀ, ਬਾਅਦ ਚ ਫਿਰ ਮੈਂ ਉਹੀ ਆਪਣੀ ਡਰੈਸ ਨੂੰ ਉਹ ਨਾ ਜਿਵੇਂ ਮੈਂ ਗਾਊਨ ਪੈਸ ਫਿਰ ਉਹਨੂੰ ਕੁਛ ਮੈਂ ਸ਼ੋਟ ਕਰਕੇ ਨਾ, ਜਿਵੇਂ ਹੈਕਸ ਦਿਖਾਉ ਨੇ ਉਹਨੂੰ ਉਲਟੀ ਕਰਕੇੇ, ਥੋੜ੍ਹਾ ਰੱਬੜ ਬਣਨ ਕੇ ਨਾ ਉਹਨੂੰ ਫੋਲਡ ਕਰ ਲਿਆ ਉਹ ਸ਼ੋਟ ਸੋਗੀ ਬਿਲ ਬ ਰ ਸ਼ੋਰਟਸ ਵਾਲੀ ਮੈਂ ਕੁਛ ਬਣਾ ਲਿਆ ਅਸੀ
ਸਹੀ ਹੈ ਤੁਸੀਂ ਤੇ ਹਾਂ ਸਹੀ ਕੀਤਾ ਸਹੀ ਹੋ ਦੇ ਰਹੇ ਹੋ ਹਮ
ਫਿਰ ਫਿਰ ਮੈਂ ਸੋਚਿਆ ਮੰਮਾ ਦਾ ਵੀ ਵੀ ਉਹ ਪੇ ਰ ਸੀ ਕੁਛ ਨਾ ਪੁਰਾਣੇ ਸੂਟ ਪਏਦੇ ਸੀ
ਹਮ ਹਮ ਹਮ
ਹੈਗੇ ਮੈਂ ਕਿਹਾ ਚੱਲ ਇਹਨੂੰ ਦੇਖਦੀ ਹਾਂ ਮਤਲਬ ਮੈਨੂੰ ਸਾਰਾ ਖੋਲ੍ਹ ਕੇ ਪੂਰਾ ਇੱਕ ਤਰੀਕੇ ਨਾਲ ਬਿਲਕੁਲ ਪਲੇਨ ਸੂਟ ਆ ਸਿੱਧੇ ਸੂਟ ਨੇ ਉਹ ਕੋਈ ਡਿਜ਼ਾਇਨ ਕੋਈ ਕੁਛ ਨਹੀਂੀ ਹੈਗਾ ਮੈਂ ਕਿਹਾ ਮੰਮਾ ਇਹ ਤਾਂ ਸਿੱਧੇ ਸਿੱਧੇੂਲ ਜਾਣੇ ਨੇ ਪਰ ਦੇਖਾਂਗੇ ਅਗਰ ਇਹਦਾ ਕੁਛ ਬੰਦਾ ਹੋਏਗਾ ਮੈਂ ਉਹ ਬਣਵਾ ਲਾਂਗੀ
ਹਮ, ਹਮ‌
ਨਾ ਦੇਖ ਲੈ ਤੂੰ ਅਗਰ ਬੰਦਾ ਹੋਏਗਾ ਚੱਲ ਤੇਰੇ ਕੰਮ ਆ ਜਾਵੇਗਾ ਤੂੰ ਬਣਵਾ ਲੈਂਦੇ ਮੈਂ ਕਿਹਾ ਹਾਂਜੀ- ਹਾਂਜੀ ਬਸ ਸਹੀ ਬਣਵਾ ਲਵਾਂਗੀ ਮੈਂ
ਹਾਂ, ਇਹਦੇ ਕੋਲ ਇੱਕ ਬਲੈਕ ਜੇ ਕਲਰ ਦਾ ਨਾ ਇੱਕ ਕੱਪੜਾ ਪਿਆ ਸੀ, ਤੇ ਕਹਿੰਦੀ ਮੰਮਾ ਮੈਂ ਡਰੈਸ ਬਣਵਾ ਲੂ ਉਸ ਕੀ ਆਜ ਕਲ ਜੈਸੇ ਲੌਂਗ -ਲੌਂਗ ਗਾਊਂਨ ਤੇ ਚਲੇ ਮੈਂ ਕਿਹਾ ਬਣਵਾ ਲੈ, ਕੁਛ ਲੈਸ ਲਗਵਾ ਕੁਛ ਬਟਨ ਲਗਵਾਏ ਜਿਵੇਂ ਤੈਨੂੰ ਅੱਛਾ ਲੱਗਦਾ। ਕਰਵਾ ਲੈ ਫਿਰ ਵਿਆਹ ਦੇ ਕੰਮ ਵੀ ਆ ਜਾਏਗਾ, ਫਿਰ ਵੈਸੇ ਵੀ ਅਗੋ ਵੀ ਕੰਮ ਆ ਜਾਏਗਾ, ਹਨਾ ਤੇ ਉਹਨੇ ਬਹੁਤ ਸੋਹਣੀ ਡਰੈਸ ਬਣਵਾਈ।
ਹਾਂਜੀ -ਹਾਂਜੀ, ਕੰਮ ਆਉਣੀ ਚਾਹੀਦੀ। ਦੀ ਯਾਰ ਜਿਹੜੀ ਮਰਜ਼ੀ ਚੀਜ਼ ਪਾਾਲ ਲਓ।
ਪਰ ਇਹ ਅੱਜ ਕੱਲ ਇੱਕ ਇਹ ਵੀ ਤੇ ਹੈ ਨਾ, ਕਿ ਅਸੀਂ ਇੱਕ ਕੱਪੜਾ ਪਾ ਲਈਏ ਤੇ ਦੂਜਾ ਫੋਟੋ ਪਾ ਕੇ ਖਿਚਵਾਉਂਦੇ ਨੀ ਅਸੀਂ ਲੋਕ, ਇਹਵੇ ਇਹ ਵੀ ਤੇਵੇ ਹਨਾ।
ਤੁਹਾਨੂੰ ਹਾਂਜੀ ਇਹ ਆਪਣੇ ਤੇ ਗੱਲ ਚਲੋ ਠੀਕ ਕਿ ਪਰ ਤੁਹਾਨੂੰ ਜ਼ਿਆਦਾਤਰ ਲੋਕ ਕਿਵੇਂ ਜਿਵੇਂ ਮਾਲਿਕ ਜੱਜ ਕਰਦੇ ਨੇ ਜਾਂ ਮਤਲਬ ਦੇਖਦੇ ਨੇ ਨਾ ਤੇ ਉਹ ਕਹਿੰਦੇ ਨੇ ਕਿ ਬਈ ਇੰਨੇ ਤੇ ਇਹ ਬਲੀ ਮਤਲਬ ਸਾਡੇ ਨਾਲ ਤੋਂ ਜ਼ਿਆਦਾ ਨਾ ਧਿਆਨ ਉਹਨਾਂ ਨੇ ਰੱਖ ਆਖਿਆ ਹੁੰਦਾ ਹੈ ਯਾਰ ਤੂੰ ਤਾਂ ਐਡਰੈਸ ਪਹਿਲਾਂ ਪਾਈ ਸੀ ਹੁਣ ਫਿਰ ਪਾ ਰਹੀ ਹੈ ਯਾਰ ਦੱਸੋ ਅਸੀਂ ਪਾਈਏ ਸਾਨੂੰ ਨਹੀਂ ਪ੍ਰੋਬਲਮ ਹੋ ਰਹੀ ਉਹ ਲੋਕਾਂ ਨੂੰ ਐਵੇਂ ਟੈਂਸ਼ਨਾਂ ਹੋਦੀ ਹੁੰਦੀ ਹੈ
ਾਂ ਚ ਬਹੁਤ ਜ਼ਿਆਦਾ ਚਲੋ ਕੋਈ ਨੀ ਉਹਨਾਂ ਦੀ ਅਸੀਂ ਕੀ ਕਹਿ ਸਕਦੇ
ਹਾਂਜੀ ਹਾਂਜੀ ਉਹੀ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੇਰੇ ਕੋਲ ਹੁਣ ਇੱਕ ਡਰੈਸ ਵੀ ਸੀ ਨਾ ਤੇ ਮੈਂ ਉਹਨੂੰ ਸੋਚ ਰਹੀ ਸੀ ਯਾਰ ਮੈਂ ਕਿਹਾ ਯਾਰ ਇੱਕ ਵਾਰ ਮੈਂ ਪਾਾਲ ਲਈ ਆ ਇਹਨੂੰ ਮੈਂ ਨਾ ਕੁਛ ਮਤਲਬ ਬੁਟੀਕ ਜਾ ਕੇ ਨਾ ਪਤਾ ਕਰਕੇ ਆਉਂਦੀ ਆ ਬਈ ਡਰੈਸ ਹੋਲ ਮੇਰੀ ਕਿਸ ਹਿਸਾਬ ਦੀ ਬਣ ਸਕਦੀ ਹੈ
ਹਾਂਜੀ ਹਾਂਜੀ
ਕਿ ਨਾਲ ਬਣ ਸਕੇ ਵਧਏ ਮਤਲਬ ਸ਼ੋਰਟ ਕਰਕੇ ਬਣ ਸਕਦੀ ਦੀਏ ਜਾਂ ਮੈਂ ਤਾਂ ਥੋੜ੍ਹਾ ਗਲਾ ਚੇਜ ਕਰਵਾ ਲਾਂ ਥੋੜ੍ਹੇ ਬਾਹਵਾਂ ਤੋਂ ਡਿਜ਼ਾਇਨ ਪਾਵਾ ਲਾਂ ਥੋੜ੍ਹੀ ਸਲੀਵਲੈਸ ਕਰ ਲਵਾਂ ਜਾਂ ਤੁਹਾਨੂੰ ਔਫ ਸ਼ੋਲਡਰ ਬਣਾ ਲੈਂ ਮੈਂ ਕਿਹਾ ਬਸ ਥੋੜ੍ਹੀ ਜਿਹੀ ਗਲਾ ਗੁਲਾ ਚੇਂਜ ਹੋ ਜਾਵੇ ਤਾਂ ਥੋੜ੍ਹੀ ਜਿਹੀ ਸ਼ੋਟ ਹੋ ਜਾਵੇ ਮੈਂ ਕਿਹਾ ਮੇਰੀ ਵੈਸਟਰਨ ਡਰੈਸ ਤਾਂ ਬਣਦਾ
ਵੈਸਟਰਨ ਡੈ ਸਹੀ ਗੱਲ ਹੈ ਬਿਲਕੁਲ ਬਿਲਕੁਲ ਬਿਲਕੁਲ ਅੱਜ ਕੱਲ ਵੈਸਟਰਨ ਵੀ ਅੱਛੀ ਲੱਗਦੀ ਹੈ ਜੇ ਤਰੀਕੇ ਨਾਲ ਪਾਈ ਹੋਵੇ ਹਨਾ ਬਟ ਇਹ ਵੀ ਹੈ ਨਾ ਅਸੀਂ ਜਿਹੜੀ ਕਹਿੰਦੇ ਨੇ ਨਾ ਖੂਬਸੂਰਤੀ ਟਕੀ ਹੋਈ ਅੱਛੀ ਲੱਗਦੀ ਹੈ ਹਨਾ ਇਹ ਵੀ ਗੱਲ ਹੈ ਨਾ ਖੂਬਸੂਰਤੀ ਵੀ ਸਾਨੂੰ ਟਕੀ ਹੋਈ ਅ ਜਿੰਨਾ ਅਸੀਂ ਆਪਣੀ ਖੂਬਸੂਰਤੀ ਨੂੰ ਡਢੱਕ ਕੇ ਰੱਖਾਂਗੇ ਉ ਹੀ ਅਸੀਂ ਸੋਹਣੇ ਲੱਗਾਂਗੇ ਹਾਂ ਸੇਫ ਰਵਾਂਗੇ ਸਭ ਤੋਂ ਜ਼ਿਆਦਾ ਹਨਾ
ਯੈਰ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਕਈ ਲੋਕਾਂ ਦੀ ਦੇਖ ਜਿੰਨੀ ਨਾ ਬਹੁਤ ਅਜੀਬ ਹੁੰਦੀ ਹੈ ਹਣਾ ਹੁਣ ਅਸੀਂ ਕਿਸੇ ਕਿਸੇ ਕਿਸ ਦੀ ਦੇਖਣੀ ਨੂੰ ਪਨ 'ਤੇ ਕਰ ਨਹੀਂ ਸਕਦੇ
ਬਿਲਕੁਲ ਜੀ ਬਿਲਕੁਲ
ਹਨਾ ਹੁਣ ਜੀ ਉਹ ਬੰਦਾ ਆਪਣੀ ਨਜ਼ਰ ਦੇ ਵਿੱਚ ਸਹੀ ਹੋਏਗਾ ਤੇ ਉਹ ਦੂਜੇ ਬੰਦੇ ਨੂੰ ਵੀ ਸਹੀ ਨਿਗਾ ਨਿਗਾਹਨ ਨਾਲ ਹੀ ਦੇਖੇਗਾ ਨਾ ਬ
ਬਿਲਕੁਲ ਬਿਲ ਉਹੀ ਤੇ ਕਹਿ ਰਹੀ ਹਾਂ, ਉਸ ਤੋਂ ਵਧੀਆ ਅਸੀਂ ਆਪ ਹੀ ਆਪਣੇ ਤਮੀਜ਼ਦਾਰ ਕੱਪੜੇ ਪਾਈਏ ਔਰ ਤਮੀਜ਼ ਵਿਚ ਰਹੀਏ ਹਨਾ। ਅੱਛੇ ਲੱਗਦੇ ਨੇ, ਵੈਸਟਨ ਵੀ ਅੱਛੇ ਲੱਗਦੇ। ਤਰੀਕੇ ਦੇ ਪਾਏ ਹੋਣ ਤੇ ਵੈਸਟਰਨ ਵਿੱਚ ਲੱਗਦੇ ਹੈ ਮਾੜੇ ਲੱਗਦੇ ਆ, ਵੈਸਟਰਨ ਚੀਜ਼ ਵੀ ਵੈਸਟਰਨ ਵਿੱਚ ਵੀ ਏਦੇ ਕੰਫਰਟੇਬਲ ਕੱਪੜੇ ਹੈਗੇ ਐ, ਕੋਈ ਐ ਨਹੀਂ ਹੈ ਨਹੀਂ
ਹਾਂਜੀ, ਹਾਂਜੀ ਹੈਗੇ ਨੇ ਕਿਹੜੇ ਹੈਗੇ ਨੇ। ਤਾਂ ਹੀ ਮੈਂ ਕਿਹਾ, ਮੈਂ ਕਿਹਾ ਚੱਲ ਇੱਕ ਫੰਕਸ਼ਨ ਨਿਪਟ ਜਾਏ ਮੇਰਾ, ਅਤੇ ਇੱਕ ਕੱਲ੍ਹ ਹੈਗਾ ਹੈ, ਅਤੇ ਮੈਂ ਅੱਜ ਸ਼ਾਮ ਤੱਕ ਜਾਂਦੀ ਹਾਂ ਬੁਟੀਕ ਅਤੇ ਤੁਹਾਡੀ ਡਰੈੱਸ ਹੁਣ ਚੇਂਜ ਕਰਵਾ ਆਨੀ ਆ। ਅਤੇ ਮੈਂ ਕਿਹਾ ਬਾਕੀ ਜਿਹੜੀ ਡਰੈਸਿਸ ਹੈਗੀਆਂ ਨੇ ਇੰਡੀਅਨ ਡਰੈਸਿਸ ਹੈਗੀਆਂ ਨੇ ਕੁਛ ਮੈਂ ਕਿਹਾ ਉ, ਫਿਰ ਮੈਂ ਜਾ ਕੇ ਦੇਖ ਲਾਂਗੀ ਬਾਜ਼ਾਰ ਜਾ ਕੇ, ਕਿਵੇਂ ਦੇ ਆ, ਕਿੱਦਾਂ ਦੇ ਆ ਹਾਂਜੀ।
ਬਹੁਤ ਵਧੀਆ ਰਹਿਆ। ਆਪਣੇ ਬੱਚਿਆਂ ਨੂੰ ਵੀ ਅਸੀਂ ਇਹੀ ਚੀਜ਼ ਸਿਖਾਈਏ ਨਾ। ਕਿ ਜਦ ਤੁਸੀਂ ਪਾਣਾ ਕੰਫਰਟੇਬਲ ਰਹੋ, ਜਿਹਦੇ ਵਿੱਚ ਉਹ ਪਾਉ।
ਬਿਲਕੁਲ ਬਿਲਕੁਲ, ਭਾਵੇਂ ਉਹ ਮਾਰਡਨ ਹੋਏ ਅਤੇ ਭਾਵੇਂ ਉਹ ਇੰਡੀਅਨ ਹੋਏ।
ਕੋਈ ਚੀਜ਼ ਕਹੀਏ ਜਿਸ ਜਿਸ ਤਰ੍ਹਾਂ ਤੂੰ ਕੰਫਰਟੇਬਲ ਹੈ ਨਾ ਉਹ ਪਾ। ਉਹੀ ਕਰ ਹਾਂ, ਬਸ ਕੋਈ ਸ਼ਿਕਾਇਤ ਤਾਂ ਉਹ ਨਹੀਂ ਹੋਣਾ ਚਾਹੀਦਾ ਨਾ, ਕਿ ਕੋਈ ਉਲਾਮਾ ਨਹੀਂ ਆਉਣਾ ਚਾਹੀਦਾ, ਕਿ ਹਾਂ ਕਿ ਕੋਈ ਇਹੋ ਜਿਹੀ ਹਰਕਤ ਨਹੀਂ ਹੋਣੀ ਚਾਹੀਦੀ, ਕੁਛ ਬਾਹਰ
ਹਾਂਜੀ, ਹਾਂਜੀ ਹਾਂਜੀ, ਹਾਂਜੀ ਸਹੀ ਗੱਲ, ਯਾਰ ਦੇਖੋ, ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਏ ਤੁਹਾਡੀ ਫੈਮਿਲੀ ਵਾਲੇ ਸਾਨੂੰ ਅਲੋਅ ਕਰਦੇ ਪਏ ਨੇ ਕੱਪੜੇ ਪਾਉਣ ਲਈ। ਭਾਵੇਂ ਉਹ ਤੁਸੀਂ ਉਹ ਭਾਵੇਂ ਉਹ ਤੁਹਾਡੀ ਬੇਟੀ ਏ। ਭਾਵੇਂ ਉਹ ਮੈਂ ਵਾਂ ਭਾਵੇਂ ਕੋਈ ਵੀ ਹੈਗਾ, ਹਨਾ ਬਟ ਸਾਨੂੰ ਅਗਰ ਸਾਡ ਸਾਡੀ ਫੈਮਲੀ ਸਾਨੂੰ ਪਾਉਣ ਦੇ ਰਹੀ ਹੈ ਨਾ, ਫਿਰ ਬਾਹਰ ਦੇ ਬੰਦੇ ਨੂੰ ਬੋਲਣ ਦਾ ਹੱਕ ਪਹਿਲੀ ਗੱਲ ਤੇ ਇਹ ਆਉਂਦੀ, ਬਟ ਬੋਲਣ ਵਾਲੇ ਤਾਂ ਬੋਲ ਤੁਹਾਡੀ ਗੱਲ ਵੀ ਸਹੀ ਏ। ਕਿ ਅਸੀਂ ਪਹਿਲੇ ਹੀ ਉਹ ਚੀਜ਼ ਕਰੀਏ ਕਿ ਅਸੀਂ ਹੁਣ ਕਿਸੇ ਬੰਦੇ ਨੂੰ ਬੋਲਣ ਦਾ ਮੌਕਾ ਹੀ ਨਾ ਦਈਏ।
ਮੌਕਾ ਹੀ ਨਾ ਦੇਈਏ ਬਿਲਕੁਲ ਅ ਅਸੀਂ ਸੇਫ ਰਹੀਏ ਮੇਨ ਗੱਲ ਸਭ ਤੋਂ ਜ਼ਿਆਦਾ ਦਾ ਹੈ ਸੇਫ ਹੀ ਰਹਿਣ ਵਿੱਚ ਹੈਨਾ। ਜਿੰਨੇ ਅਸੀਂ ਸੇਫ ਰਹਾਂਗੇ ਓਨੇ ਹੀ ਸੁਰਤ ਸਹੀ ਰਹਾਂਗੇ, ਬਿਲਕੁਲ। ਦੇਖੋ ਖੂਬਸੂਰ ਤੀ ਤੇ ਵਾਹਿਗੁਰੂ ਦੀ ਦਿੱਤੀ ਹੋਈ ਹੈ ਹਨਾ ਬੰ ਵਾਹਿਗੁਰੂ ਨੇ ਬਣਾਇਆ ਸਭ ਨੂੰ ਬਾਕੀ ਤੇ ਕੱਪੜਾ ਤੇ ਬਸ ਤਨ ਢੱਕਣ ਵਾਸਤੇ ਆਉਂਦਾ ਹੈ, ਹਨਾ। ਤੇ ਉਹਦੇ ਵਾਸਤੇ ਅਸੀਂ ਜਿ ਜਰੂਰੀ ਨਹੀਂ ਹੈ। ਕਿ ਅਸੀਂ ਆਪਣੇ ਆਪ ਨੂੰ ਸ਼ੋਅ ਕਰੀਏ ਤੇ ਜ਼ਿਆਦਾ ਵਧੀਆ ਲੱਗਾਂਗੇ ਹੈਨਾ।
ਹਾਂਜੀ-ਹਾਂਜੀ।
ਕੱਪੜਾ ਪਾਓ ਅੱਛਾ ਪਾਓ, ਜਿੰਨਾ ਅੱਛਾ ਲੱਗਦਾ ਉਨਾ
ਉਹ ਨਾ ਪਾਓ ਬਹੁਤ ਤਰ੍ਹਾਂ- ਤਰ੍ਹਾਂ ਦੇ ਕੱਪੜੇ ਆ ਗਏ।
ਅੱਜ- ਕੱਲ੍ਹ ਬਹੁਤ ਓਪਸ਼ਨਸ ਹੈ, ਤੁਸੀਂ ਵੈਸਟਰਨ ਵੀ ਕੈਰੀ ਕਰ ਸਕਦੇ ਹੋ ਉਹਦੇ ਵਿੱਚ ਹੀ ਇੰਡੀਅਨ ਵਿੱਚ ਵੀ ਵੈਸਟਰਨ ਕੈਰੀ ਕਰ ਸਕਦੇ ਹੋ, ਇੱਦਾਂ ਨਹੀਂ ਹੈ ਕਿ ਨਹੀਂ ਹੋ ਸੱਦਾ
ਹਾਂਜੀ- ਹਾਂਜੀ ਬਸ ਮੈਂ ਤੁਹਾਨੂੰ ਉਹੀ ਤੇ ਕਹਿ ਰਹੀ ਹਾਂ, ਮੇਰੇ ਮਤਲਬ ਮਾਮਾ ਜੀ ਤਾਂ ਵਿਆਹ ਬਸ ਵੀ ਕੱਪੜੇ ਲੈਣੇ ਐ। ਇੰਨੇ ਓਪਸ਼ਨ ਹੋ ਗਏ ਦੇ ਨੇ। ਸਮਝੋ ਬਾਹਰ ਹੋਏ ਦਾ ਆ ਮੇਰਾ ਓਪਸ਼ਨਸ ਵੀ ਤਾਂ ਬਥੇਰੇ ਨੇ ਕੋਪਸ਼ ਰਹਿਣਾ ਬਣਦਾ। ਸੋਚਦਾ ਵੀ ਹੈਗਾ ਹਜ਼ਾਰ ਓਪ ਚਲੇ ਯਾਰ
ਬਿਲਕੁਲ- ਬਿਲਕੁਲ ਕਨਫਿਊਜ ਹੋ ਜਾਂਦਾ ਨਾ ਬੰਦਾ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ ਮੈਂ ਕਿਹਾ ਚੱਲ ਕੋਈ ਨੀ ਥੋੜ੍ਹਾ ਬਹੁਤ ਦੇਖ ਲੈਂਦੀ ਹਾਂ ਨਾਲੇ ਮੰਮਾ
ਹਾਂ ਤੁਸੀਂ ਥੋੜਾ ਓਨਲਾਈਨ ਚੈੱਕ ਕਰੋ। ਹੋ ਸਕਦਾ ਹੈ, ਕੁਛ ਮਿਲ ਜਾਏ।
ਹਾਂਜੀ ਹਾਂ ਹਾਂ ਕੋਈ ਗੱਲ ਨਹੀਂ ਮੈਂ ਔਨਲਾਈਨ ਵੀ ਪਤਾ ਕਰਾਂਗੀ ਅਗਰ ਮੈਨੂੰ ਔਨਲਾਈਨ ਨਹੀਂ ਲੱਭੇਗਾ ਫਿਰ ਮੈਂ ਔਫਲਾਈਨ ਜਾਵਾਂਗੀ ਨਾਲੇ ਨਾ ਹੁਣ ਥੋੜੇ ਦਿਨ ਹੀ ਰਹਿ ਗਏ ਨੇ
ਦੇਖਲੋ ਵੈਸੇ ਵੀ ਅੱਜ ਕੱਲ੍ਹ ਤੇ ਡਰੈਸਾਂ ਬਹੁਤ ਹੈ ਕੁਛ ਵੀ ਪਾਲੋ ਹੈ ਨਾ ਵਿਆਹ ਵਾਸਤੇ ਤੇ ਪਤਾ ਇੱਕ ਡਰੈਸ ਲੈ ਲਓ ਵਿਆਹ ਦੀ ਹੈਵੀ ਲੈ ਲਓ ਬਟ ਉਹ ਰੱਖੀ ਰਹਿ ਜਾਂਦੀ ਏ ਦੁਬਾਰਾ ਉਹ ਪੈਂਦੀ ਨੀ ਏਨੇ ਸੂਟ ਪਏ ਹੋਏ ਹੈਂਗਰ ਚ ਟੰਗੇ ਈ ਰਹਿ ਜਾਂਦੇ ਨੇ ਕਿਉਂਕਿ ਹਰ ਹਰ ਓਕੇਸ਼ਨ ਦੇ ਹਰ ਚੀਜ਼ ਦੇ ਵੱਖਰੇ ਕੈਫੇ ਜਾਣ ਵਾਸਤੇ ਵੱਖਰੇ ਹੋਣੇ ਚਾਹੀਦੇ ਨੇ ਕੱਪੜੇ ਓਫਿਸ ਜਾਣ ਵਾਸਤੇ ਵੱਖਰੇ ਹੋਣੇ ਚਾਹੀਦੇ ਮਾਰਕੀਟ ਜਾਣ ਵਾਸਤੇ ਵੱਖਰੇ ਹੋਣੇ ਗੁਰਦੁਆਰੇ ਜਾਨ ਵਾਸਤੇ ਵੱਖਰੇ ਹੋਣੇ ਚਾਹੀਦੇ ਨੇ ਕਿੰਨੇ ਕੱਪੜੇ ਬੰਦਾ ਲਏਗਾ ਅੱਜ ਕੱਲ੍ਹ ਹਰ ਦਾ ਹੋਵੇ ਟ੍ਰੈਂਡ ਚੱਲ ਰਿਹਾ ਨਾ ਸਾਰੇ ਜਿੰਨੇ ਅਪਡੇਟ ਹੋ ਰਹੀਆਂ ਨੇ ਲੋਕੀ ਸਾਰੇ ਇਹ ਸਭ ਸੋਸ਼ ਸੋਸ਼ਲ ਮੀਡੀਆ ਦਾ ਕਮਾਲ ਏ
ਹਾਂਜੀ ਚਲੋ ਕੋਈ ਗੱਲ ਨੀ ਅਗਰ ਅਸੀਂ ਮਗਰ ਮੈਨੂੰ ਨਹੀਂ ਕੁਛ ਪਤਾ ਲੱਗੇਗਾ ਹਾਂਜੀ ਹਾਂਜੀ ਮੈਨੂੰ ਫਿਰ ਤੁਸੀਂ ਮੈਨੂੰ ਦੱਸ ਦਿ ਜਿਹੜਾ ਮੈਨੂੰ ਨਹੀਂ ਪਸੰਦ ਆਏਗਾ ਠੀਕ ਹੈ ਓਕੇ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ